ਹੈ। ਹਾਂਜੀ ਮੇਰੀ ਆਵਾਜ਼ ਆ ਰਹੀ ਹੈਂ ਭੈਣ ਜੀ
ਹਾਂਜੀ ਹਾਂਜੀ ਆ ਰਹੀ ਅਵਾਜ਼ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀਹਾਂਜੀ ਹਾਂਜੀ ਮੈਂ ਕਿਹਾ ਚਲੋ ਬੈਠੇ ਦੇ ਹ ਤੁਹਾਨੂੰ ਫੋਨ ਕਰੀਏ।
ਉਹ ਮੇਰਾ ਫ਼ੋਨ ਆ ਹੀ ਗਿਆ ਤੁਹਾਂਨੂੰ ਹੈਂਅ।
ਹਾਂਜੀ ਬ ਯਾਦ ਹੀ ਕਰ ਰਹੇ ਸੀ। ਤੇ ਤੁਹਾਂਨੂੰ ਫ਼ੋਨ ਆ ਗਿਆਂ। ਹੋਰ ਸੁਣਾਓ ਠੀਕ ਹੋ।
ਹੋਰ ਤੁਸੀਂ ਸੁਣਾਓ ਕੀ ਕਰ ਰਹੇਂ ਸੀ।
ਬੱਸ ਆ। ਬੱਚੇ ਆਏਂ ਦੇ ਨੇਂ ਉਹਨਾਂ ਦੇ ਬੱਚੇ। ਬੱਚੇ ਵੇਖਦੇਂ ਪਏ ਸੀ। ਬਈ ਕਿਸ ਤਰ੍ਹਾਂ।
ਅੱਛਾ। ਅੱਛਾ ਅੱਛਾ ਅੱਛਾ ਕਿੱਥੇ ਜਾਣਾਂ। ਕਿੱਥੇ ਲੈ ਕੇ ਜਾਣਾਂ ਫ਼ਿਰ ਬੱਚਿਆਂ ਨੂੰ।
ਹੇਲੀਅਰ ਸਟੇਸ਼ਨ ਕਿਸ਼ੇ ਲੈ ਚੱਲੀਏ ਕੋੜਗ ਹੋਰ ਵਗ਼ੈਰਾ ਲੈ ਚੱਲੀਏ ਕਿਧਰੇ।
ਅੱਛਾ ਅੱਛਾ ਕੋਟਪੁਰ ਵਗ਼ੈਰਾ ਅੱਛਾ ਉਥੇ ਬੜੀ ਵਧੀਆਂ ਹੈਗੀ ਆ ਨਾ ਘੁੰਮਣ ਲਈ ਜਗ੍ਹਾ ਹਨਾ ਬੜੀ ਸੋਹਣੀ ਹੈਗੀ ਨਾ। ਹਾਂ
ਹਮ। ਉੱਥੇ ਸੰਡੇ ਔਰ ਮੰਗਲਵਾਰ ਬਹੁਤ ਰੌਣਕ ਹੁੰਦੀ ਹੈਂ।
ਹਾਂ। ਅੱਛਾ ਅੱਛਾ ਕਿਉਂ ਕੋਈ ਸਪੈਸ਼ਲ ਕੋਈ ਚੀਜ਼ ਹੁੰਦੀ ਹੈ ਕਿ ਉੱਥੇ।
ਦਾ ਮੰਦਿਰ ਹੈਂ ਨਾਂ।
ਅੱਛਾ ਅੱਛਾ, ਅੱਛਾ ਅੱਛਾ ਅੱਛਾ। ਸਿੱਧ ਬਲੀ ਉਹ ਹਨੂੰਮਾਨ ਨੂੰ ਨੀਂ ਕਹਿੰਦੇ ਸ਼ਾਇਦ ਹੈਨਾ। ਹਾਂ। ਹਾਂ ਹਾਂ ਹਾਂ ਉਹ ਸਾਂਨੂੰ ਪਤਾਂ ਨੀਂ ਹੈਗਾ ਨਾਂ ਇੰਨਾਂ ਮੱਤਲਬ ਇਹਨਾਂ ਚੀਜ਼ਾਂ ਦਾ ਇਨਾਂ ਨੀਂ ਪਤਾਂ ਹੈਗਾ ਸਾਨੂੰ।
ਬਹੁਤ ਹੀ। ਅੱਛਾ ਚਾਹੇ ਤੇ ਉੱਤੇ ਜਾਂ ਕੇ ਵੇਖ ਮਤ ਉੱਪਰ ਜਾਂ ਕੇ ਤੁਸੀਂ ਥੱਲੇ ਨਹੀਂ ਦੇਖ ਸਕਦੇ। ਏਨੀਂ ਉੱਚਾਈ ਤੇ ਆ ਮੰਦਿਰ।
ਅੱਛਾ। ਤੇ ਮੱਤਲਬ ਜਿੰਦਾਂ ਵੈਸ਼ਨੋ ਦੇਵੀਂ ਦੀ ਉੱਚਾਈ। ਚੜਦੇ ਨੇ
ਨਹੀਂ ਨ ਉਹ ਨਾਲੂੰ ਉਹਓਦੇ ਨਲ ਚਾਟ ਤੇ ਘੱਟ ਮਤਲਬ ਉਚਾਈ ਐਸੀ ਕੋਈ ਦਿੱਕਤ ਨ ਉਹਦੇ ਨਾਲੋਂ ਘੱਟ ਹੀ ਉਚਾਈ ਹਾਂਜੀ ਹਾਂਜੀ ਹਾਂਜੀ ਬਸ ਚਲੋ ਮੈਂ ਕਿਹਾ ਬੱਚੇ ਨੂੰ ਘੁੰਮਾ ਲਿਆਵਾਂਗੇ ਹੁਣ ਫੇਰ ਗਰਮੀ ਇੰਨੀਏ ਫੇਰ ਨਿਕਲਦੇ ਬੇ 'ਚ ਥੋੜਾ ਆਨਾਕਾਨੀ ਕਰ ਦਿੰਦੇ ਨੇ ਕਿ ਵੀ ਗਰਮੀ ਚ ਨਹੀਂ ਜਾਆਣਾ।
ਹਾਂ ਆਪਣਾ ਸਫ਼ਰ ਹੋਰ ਹੈਗਾ ਵਧੀਆ ਹੈਗਾ ਮੈਂ ਵੀ ਇਹਨਾਂ ਨੂੰ ਕਹਿ ਰਹੀ ਸੀ ਆਪਣੀ ਹੈਗੀ ਏ ਤੇ ਕੱਢ ਲਵੇ ਚੱਲਣੇ ਕਿਧਰੇ ਹੋਏ ਨਾ ਫਿਰ ਬੀ ਐੱਮ ਡਬਲਿਊ ਹੈਗੀ। ਕਿਧ ਕਿਧਰੇ ਕੱਢਦੇ ਨੀ ਉਹ ਨਾ ਸੌਖੀ
ਅੱਛਾ ਅੱਛਾ ਕੌਣ ਨੀ ਕੱਢਦੇ ਤੁਹਾਡੇ। ਅੱਛਾ ਅੱਛਾ ਹੋਰ
ਕਿਧਰੇ ਸੌਖੀ ਕੱਢਦੇ ਨ ਕੱਢਦੇ ਨੀ ਨਾ ਸੌਖੇ
ਹਾਂਜੀ ਬੱਚੇ
ਹਾਂਜੀ ਹਾਂਜੀ ਸਭ ਵਧੀਆ
ਅੱਛਾ ਅੱਛਾ ਹੋਰ ਸੁਣਾਓ ਬੱਚੇ ਸਕੂਲ ਜਾਂਦੇ ਨੇ ਛੁੱਟੀਆਂ ਪੈਦੀਆਂ ਹੋਣਗੀਆਂ ਹੁੰਦੀ
ਨਹੀਂ ਨਹੀਂ ਹੁਣ ਤੇ ਦੋਵੇਂ ਹੀ ਗਏ ਦੇ ਨੇ ਉੱਥੇ ਇੱਕ ਬੱਚਾ ਮੇਰਾ ਮੁੰਡਾ ਸੀ ਗਿਆ ਦਾ ਆਪਣੀ ਦਾਦੀ ਕੋਲ ਦੁਬਈ ਗਏ ਤੇ ਆ
ਅੱਛਾ ਅੱਛਾ
ਅਤੇ ਕੁੜੀ ਗਈ ਦੀ ਪਾਪਾਨ ਲ ਉੱਧਰ ਵਾਟਰ ਪਾਰਕ
ਅੱਛਾ -ਅੱਛਾ ਅੱਛਾ -ਅੱਛਾ
ਕੁੜੀ ਮੁੰਡਾ ਹਾਂ ਆਪਣੇ ਗਏ ਸੀ ਐ ਗਏ ਦੇ ਨੇ ਅੱਜ ਤੱਕ ਆਏ ਨੀ ਕਿਧਰੇ ਘੁੰਮ ਘਾਮ ਕੇ ਆਉਣਗੇ ਆਪਣਾ ਹੋਰ ਘੁੰਮ ਕੇ ਆਉਣਗੇ ਕਿਧਰੇ ਆਪਣਾ
ਅੱਛਾ ਅੱਛਾ ਹੋਰ ਸੁਣਾ ਤੁਸੀਂ ਸੁਣਾਓ
ਬਸ -ਬਸ ਵਧੀਆ -ਵਧੀਆ -ਵਧੀਆ- ਵਧੀਆ ਹੋਰ ਤੁਸੀਂ ਰੋਟੀ ਰਾਟੀ ਖਾ ਲਈ ਹਾਂਜੀ ਅੱਛਾ ਅੱਛਾ
ਹਮ ਬਸ ਦਾਲ ਮੱਖਣੀ ਬਣਾਈ ਸੀ ਨਾਲ ਅੱਛੇ ਵਾਲੇ ਪਰਹੁਣ ਥੇਬਣਾ ਬੱਚਿਆਂ ਨੂ
ਅੱਛਾ ਦਾਲ ਮੱਖਣੀ ਬਣਾਈ ਕਿਵੇਂ ਬਨਉਦੇ ਹੋ।
ੱਖ ਨਹੀਂ ਦਾਲ ਮੱਖਣੀ ਹਾਂਜੀ ਦਾਲ ਦਾਲ ਵਗੈਰਾ ਦਾਲ ਆਪ ਦਾਲ ਬਣਾ ਲੈਂਦੇ ਹਾਂ ਫੇ ਫੇਰ ਮੱਖਣ ਹਨ ਮੱਖਣ ਪਾ ਕੇ ਤੇ ਫੇਿਰ ਥੋੜ੍ਹੀ ਕਾੜ ਲਈ ਦੀਏ ਹਾਂਜੀ ਬਸ ਮੈਂ ਤੇ ਏਦਾਂ ਹੀ ਕਰਨੀ ਆ ਬਈ ਬੱਚੇ ਜਿਆਦਾ ਮਸਾਲੇ ਵੀ ਨਹੀਂ ਖਾਂਦੇ ਨਾ
ਨਹੀਂ ਤੁਹਾਨੂੰ ਬਣਾਉਣ ਨੀ ਆਉਂਦੀ ਹੋਣੀ ਨਾ
ਨਹੀਂ -ਨਹੀਂ ਮੈਂ ਇਏਦਾਂ ਮਤਲਬ ਬਲਾਨੀ ਬੱਚੇ ਹੀ ਇਸ ਤਰ੍ਹਾਂ ਖਾਂਦੇ ਨੇ
ਅੱਛਾ -ਅੱਛਾ -ਅੱਛਾ -ਅੱਛਾ -ਅੱਛਾ ਨਾ ਜੀ ਹਾਂ ਨਾ ਜੀ ਮੇਰੇ ਬੱਚੇ ਕਿੱਥੇ ਘਰ ਦੇ ਹੋਣਾ ਖਾਣਾ- ਕਿੱਥੇ ਨੀ ਖਾਂਦੇ ਬੜਾ ਬੋਲਦੀ ਆਾਂ ਮੈਂ ਬੜਾ- ਨਹੀ ਖਾਂਦੇ ਘਰ ਦੇ
ਅੱਛਾ ਜੀ ਨਹੀਂ ਥੋੜੀ -ਥੋੜੀ ਹੈਬਿਟ ਪਾਓ ਨਾ ਇਹਨਾਂ ਨੂੰ
ਕਿੱਥੇ ਨੀ ਖਾਂਦੇ ਜੇ ਘਰ ਦਾ ਮੂੰਹ ਨੀ ਲੱਗ ਗਾਇਆ ਉਹਨਾਂ ਨੂੰ
ਅੱਛਾ-
ਕਿੱਥੇ ਨਹੀਂ ਖਾਂਦੇ
ਅੱਛਾ ਬਾਹਰ ਦਾ ਮੂੰਹ ਲੱਗਗਾ ਦਾ ਅੱਛਾ ਜੀ ਪਰ ਤੁਸੀਂ ਖਾਣਾ ਖਾ ਲਿਆ
ਕਿੱਥੇ ਮੈਂ ਵੇਖੋ ਹੁਣ ਖਾਵਾਂਗੀ ਆਣਗੇ ਤੇ ਸਾਰੇੱ
ਅੱਛਾ ਆਉਣਗੇ ਤੇ ਖਾਓਗੇ
ਹਾਂ ਹਾਂ ਹ ਆ ਬਸ ਓਦਾਂ ਹੀ ਵਹਲੀ ਸੀ ਸਾਰਾ ਖਲੇਰਾ
ਕੋਈ ਨੀ ਬਸ ਕੋਈ ਸੂਟ ਸੈੱਟ ਲੈਣਾ ਹੋਏ ਤੇ ਦੱਸਣਾ ਹੁਕਮ ਕਰਨਾ ਮੈਂ ਓਨਲਾਈਨ ਸੂਟ ਵੀ ਮਤਲਬ
ਅੱਛਾ ਨਹੀਂ ਸੂਟਾਂ ਵਾਸੇ ਤਾਂ ਇੱਥੇ ਮੇਰੀ ਡਿਜਾਇਨ ਰਕਾਰ ਹੀ ਹੈਗੀ ਆਪਣਾ ਆਪਣਾ ਪਰਸਨਲ ਡਿਜ਼ਾਇਨਰ ਹਾਇਰ ਕੀਤਾ ਹੈਏ ਅਸੀਂ ਤਾਂ ਇਹਨਾਂ ਨੇ ਮੇਰੇਸ ਕਰਕੇ ਰੱਖਿਆਇਆ ਹਾਂ ਇਹਨਾਂ ਨੇ ਕਰਕੇ ਰੱਖਿਆ ਹੈ। ਵੀ ਜਿਹੜਾ ਸੂਟ ਸਵਾਆਣਾ ਹੁੰਦਾ ਮੈਂ ਵੀ ਹੋ ਜਾਂਦਾ ਮੇਰਾ ਵਧੀਆ ਘਰ ਹੀ ਆਪਣਾ ਸਾਰਾ ਡਿਜ਼ਾਇਨ ਵਗੈਰਾ ਸੇਫਟੀ ਘਰ ਹੀ ਕੱਪੜਾ ਲੈ ਕੇ ਡੈ ਕੇ ਸ਼ਨ ਕਰਕੇ ਉੱਤੇ ਸਾਰੇ ਪੂਰਾ ਤਿਆਰ ਕਰਕੇ ਦਿੰਦਾ
ਅੱਛਾ ਅੱਛਾ ਨਹੀਂ ਨਹੀਂ ਜਿਸ ਤਰ੍ਹਾਂ
ਹਾਂ ਨਹੀਂ ਨਹੀਂ ਇਹ ਹਲਕੇ ਹਲਕੇ ਸੂਟ ਨੀ ਨਾ ਮੈਂ ਪਾਉਂਦੀ ਹਲਕੇ ਸੂਟ ਨੀ ਮੈਨੂੰ ਇੱਥੇ ਸੋਣਿਆ ਘਰ ਕੋਈ ਨੀ ਪਾਉਣ ਦਿੰਦਾ ਮੈਨੂੰ ਹਲਕੇ ਸੂਟ ਸੁ ਸੂਤੀ ਸਾਤੀ ਕੋਟਨ ਵਗੈਰਾ ਕੋਈ ਨੀ ਬਹਾਉਣ ਦਿੰਦਾ ਵੀ ਹੁਣ ਇੱਥੇ ਚੌਵੀ ਘੰਟੇ ਇਹ ਸੀ ਚੱਲਣੇ ਤੇ ਦੱਸੋ ਭੈਣ ਜੀ ਕਿ ਗਰਮੀ ਲੱਗਣੀ ਸਾਨੂੰ
ਹਾਂ ਇਹ ਵੀ ਗੱਲ ਸਹੀ ਹੈ ਹੋਰ ਚਲੋ ਠੀਕ ਹੈਾ ਵੀ ਹੋਰ ਰ ਹਾਂ ਅਸੀਂ ਡਰਾਈ ਫਰੂਟ ਵਗੈਰਾ ਵੀ ਸੇਲ ਕਰਾਉਦੇ ਹਾਂ ਅਗਰ ਤੁਹੂੰ
ਅੱਛਾ ਅੱਛਾ ਅੱਛਾ ਡਰਾਈ ਫਰੂਟ ਇਹ ਬੱਚਿਆਂ ਦੀ ਦਾਦੀ ਲੈ ਕੇ ਆਂਦੀ ਤੇ ਦੁਬਈ ਤੋਂ ਗੋਲਡ ਵਗੈਰਾ ਹੋ ਗਿਆ ਡਰਾਈ ਫਰੂਟ ਵਗੈਰਾ ਹੋ ਗਿਆ ਹਾਂਜੀ ਇਹਨਾਂ ਦੇ ਉਹ ਲੈ ਕੇ ਆਉਂਦੇ ਅਤੇ ਦਾਦੀ
ਅੱਛਾ ਤੇ ਬੱਚੇ ਤੁਹਾਡੇ ਕਿੰਨਾ ਪੜ੍ਹੇ ਦੇ ਨੇ ਬੱਚਾ ਨੌਕਰੀ ਕਰਦਾ ਜਾਂ ਪੜ੍ਹਾਈ ਦੇ ਬੇਸ ਤੇ
ਨਹੀਂ ਨਹੀਂ ਓਦਾਂ ਹੀ ਫੈਮਲੀ ਵੀ ਗਏ ਹੋਏ ਨੇ
ਕਾਆ ਰਹੀ ਤੁਹਾਡੀ
ਹਾਂਜੀ ਨਹੀਂ ਨਹੀਂ ਮੈਂ ਕਿਉਂ ਵੀ ਗਏ ਹੋਏ ਨੇ ਜੇ ਫੈਮਿਲੀ ਵਿਜ਼ਨਲ
ਅੱਛਾ ਫੈਮਿਲੀ ਵੀਜੇ ਨਾਲ ਗਏ ਦੇ ਨੇ
ਹਾਂਜੀ ਹਾਂਜੀ
ਅੱਛਾ ਅੱਛਾ
ਹਾਂਜੀ ਜੀ ਹੁ ਵੀ ਗਏ ਹੋਏ ਨੇ ਹੂ
ਅੱਛਾ ਤੇ ਫਿਰ ਤੁਸੀਂ ਕੀ ਕਰਦੇ ਹੋ ਘਰ ਹਾਊਸ ਵਾਈਫ
ਹਾਂਜੀ ਹਾਂਜ ਹਾਂਜੀ ਹਾਊਸ ਵਾਈਫ ਆਪਣਾ ਕੀ ਕਰਨਾ ਭਾਈ ਸਵੇਰੇ ਉੱਠਣਾ
ਹੂ ਹੂ ਹਾਂਜੀ ਚਲੋ
ਹਾਂਜੀ ਆਪਣਾ ਸਵੇਰੇ ਉੱਠਣਾ ਉੱਠਣਾ ਵੀ ਬੈਟੀ ਪੀਣੀ ਤੇ ਫੇਰ ਆਪਣਾ ਤੁਹਾਨੂੰ ਉਸਾ ਕਰਨਾ ਦੁਪਹਿਰ ਦੀ ਤਾਂ ਇੱਥੇ ਕੋਈ ਖਾਂਦਾ ਹੀ ਨਹੀਂ ਹੈਗਾ ਜੇ ਦੁਪਹਿਰ ਦੇ ਅਦੇ ਸਨੈਕਸ ਵਗੈਰਾ ਹੋ ਗਏ ਹਲਕੇ ਫੁਲਕੇ ਤੇ ਉਹੀ ਆਪਾਂ ਖਾਈ ਇਕੱਠੇ ਹੁੰਦੇ
ਅੱਛਾ
ਹਮ ਥੋੜੇ ਸਨੈਕਸ ਵਗੈਰਾ ਹੋ ਗਏ ਅਤੇ ਰਾਤੀ ਵੇਖੋ ਰਾਤੀ ਤੋਂ ਬੜਾ ਲੇਟ ਹੋ ਜਾਂਦਾ ਸਾਨੂੰ ਇੱਕ ਦੋ ਵਜੇ ਦੇ ਆਸ ਪਾਸ ਹੋ ਜਾਂਦਾ
ਅੱਛਾ ਅੱਛਾ
ਹੋਰ ਸਵੇਰੇ ਦਸ ਦਸ ਗਿਆਰਾਂ ਗਿਆਰਾਂ ਵਜੇ ਉੱਠਣਾ ਤੇ ਫੇਰ ਕੀ ਰਾਤ ਆ 'ਵੇਖਣਾ ਵੇਖ ਨਾ ਸਾਰੇ ਇੱਥੇ ਇੰਨੇ ਵਜੇ ਉੱਠਦੇ ਤੇ ਫੇਿਰ ਆਪਣਾ ਕੀ ਵੱਖਰਾ ਕਰਨਾ ਤੇ ਉਹ ਅਜੀਬ ਜਿਹਾ ਲੱਗਦਾ ਨਾ ਫਿਰ ਸਾਰਿਆਂ ਦੇ ਵਿੱਚ ਹਾਂ
ਹੂ ਹੂ ਚਲੋ
ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ
ਹਾਂਜੀ ਹਾਂਜੀ
ਹਾਂਜੀ ਹਾਂਜੀ ਠੀਕ ਹੋਰ ਬਸ ਵਧੀਆ ਆਪਣਾ ਇੱਧਰ ਆਏ ਦੇ ਸੀ ਗਾਰਡਨ ਵਿਚ ਚਹੀਦੀ ਸੀ ਆਪਣਾ ਬਾਗ ਹਾਂਜੀ ਹਾਂਜੀ ਹਾਂਜੀ ਹਾਂਜੀ ਬੇਟੀ ਮਿਲੇਗੀ ਫੋਰਥ ਕਲਾਸ ਵਿਚ ਅੱਛਾ
ਅੱਛਾ ਛੋਟੀ ਹੋਏਗੀ ਨਾ ਫੇਿਰ ਤੇ ਬਸ ਹਨਾ ਬਾਰਾਂ ਤੇਰਾਂ ਸਾਲਾਂ ਦੀ ਹੋਏਗੀ ਬੇਟੀ ਤੇ ਬੇਟਾ ਕਿੰਨਾ ਵੱਡਾ ਫੇਿਰ ਤੁਹਾਡਾ
ਬੇਟਾ ਮੇਰਾ ਹੈਗਾ ਅਹ ਸੋਹਲਾਂ ਸਤਰਾਂ ਸਾਲਾਂ ਤੱਕ ਤਾਂ ਹੈ।
ਅੱਛਾ ਸੋਹਲਾਂ ਸਤਰਾਂ ਸਾਲਾਂ ਦਾ ਬੇਟਾ ਹੈਗਾ ਤੁਹਾਡਾ ਅੱਛਾ- ਅੱਛਾ ਤੇ ਬਿਜਨਸ ਕੀ ਆਪ ਆਪਣਾ
ਹਾਂਜੀ
ਕੀ ਆਪਣਾ
ਆਪਣਾ ਬਿਜਨਸ ਉਹ ਕਾਰਾਂ ਵਗੈਰਾ ਸੇਲ ਕਰਦੇ ਨੇ
ਅੱਛਾ
ਕਾਰਾਂ ਦਾ ਸ਼ੋਰੂਮ ਹੈ। ਤੇ ਆਪਣਾ ਹਾਂਜੀ। ਜ ਘਾਲ ਤਾਂ ਸ਼ੋਰੂਮ ਵਗੈਰਾ ਹੈਗੇ ਨੇ ਹਮ ਆਪਣੇ ਇੱਧਰ ਸੱਤ ਅੱਠ ਉ ਸ਼ੋਰੂਮ ਨੇ ਆਪਣੇ
ਅੱਛਾ ਅੱਛਾ। ਚਲੋ ਵਧੀਆ ਹਨਾ ਬਈ ਵਧੀਆ ਹੋਣਾ ਚਾਹੀਦਾ ਬਸ ਆਪਨਾ ਕੰਮ ਹੋਣਾ ਚਾਹੀਦਾ ਕੰਮ ਚੱਲਣਾ ਚਾਹੀਦਾ।
ਹਾਂਜੀ ਹਾਂਜੀ ਉਹ ਤੇ ਹੈਗਾ ਹਾਂਜੀ।
ਹੋਰ ਤੁਸੀਂ? ਅਸੀਂ ਤੇ ਹੁਣ ਬਸ ਦਾਲ ਮੱਖਣੀ ਬਣਾਈ ਹੈ ਬੱਚੇ ਉਹੀ ਆਾ ਨਹੀਂ। ਬਸ ਹੁਣ ਸੋਵਾਂਗੇ ਥੋੜਾ ਜਾ ਮੈਂ ਕਿਹਾ ਚਲੋ ਤੁਹਾਨੂੰ ਫੋਨ ਨਾਲ ਥੋੜੀ ਬਹੁਤ ਗੱਲਬਾਤ ਕਰ ਲਈ ਤੁਹਾਡਾ
ਮੈਂ ਵੀ ਬਸ ਇੱਧਰ ਆਈ ਸੀ ਆਪਣਾ ਗਾਰਡਨ ਥੋੜਾ ਬਹੁਤ ਵਾਕ ਕਰਨ ਆਈ ਸੀ ਵੀ ਬਾਹਰ ਤੇ ਮੈਂ ਜਾਂਦੀ ਨੀ ਹੈਗੀ ਬਾਹਰ ਪੋਲਿਊਸ਼ਨ ਬੜਾ ਹੈਗਾ
ਹਮ ਹਾਂਜੀ।
ਤੇ ਆਪਣੇ ਇੱਧਰ ਆਪਣੇ ਪੇੜ ਭਲੱ ਗਿਆਿਆ ਅੰਮਰੂਦ ਵਗੈਰਾ ਤੇ ਤੇ ਉੱਥੇ ਹੀ ਆਪਾਂ ਸਾਡਾ ਫਰੂਟ ਵਗੈਰਾ ਸਾਰਾ
ਤੁਸੀਂ ਮਤਲਬ ਕਿ ਬਾਗ ਨੇ ਤੁਹਾਡੇ ਆਪਣੇ
ਹਾਂਜੀ ਗੋਡਨ ਵਗੈਰਾ ਹੈਗਾ
ਤੇ ਤੁਸੀਂ ਫੇਰ ਕੁਛ ਸੇਲ ਨੀ ਕਰਦੇ ਜਿਸ ਤਰਾਂ ਅੰਬ ਵਗੈਰਾ ਹੋ ਗਿਆ ਅਰੂਦ ਵਗੈਰਾ ਹੋ ਗਿਆ ਸੀ। ਸੇਲ ਸੁਲ ਨਹੀਂ ਕਰਦੇ।
ਨਹੀਂ ਨਹੀਂ ਨਹੀਂ, ਏਹ ਆਪਣੇ ਜਿਹੜੀ ਲੇਬਰ ਲੱਗ ਗੀ ਰੇਗੀ ਘਰ ਚ ਆਪਣਾ ਬੈਂਗਲੋ ਹੈਗਾ ਐ। ਉੱਥੇ ਜਿਹੜੀ ਲੇਬਰ ਵਗੈਰਾ ਲੱਗੀ ਦਾ, ਆਪਾਂ ਸਾਰੇ ਵਾਡੇ ਰਹਿੰਨੇ ਆਂ। ਆਪਾਂ ਸਾਨੂੰ ਕੀ ਲੋੜ ਹੈਗਾ ਸੇਲ ਸੂਲ ਕਰਨ ਦੀ।
ਅੱਛਾ ਤੁਸੀਂ ਸੇਲ ਨਹੀਂ ਕਰਦੇ।
ਨਾ ਨਾ, ਆਪਣੇ ਲੇਵਲ ਚ ਪੂਰਾ ਹੋ ਜਂਦੈ। ਹਾਂਜੀ। ਆ ਹੈਗੇ ਨੇ ਰਾਮ ਰੂਮ ਹੈਗੇ ਨੇ ਇੱਥੇ, ਤੇ ਉਹ ਆਪਣੀ ਲੇਬਰ ਲੈ ਜਾਂਦੀ ਆ। ਹਾਂਜੀ।
ਲੇਵਰ ਲੈ ਜਾ। ਮੈਂ ਸੋਚਿਆ ਸੈ਼‌ਦ ਤੁਸੀਂ ਸੇਲ ਵੀ ਕਰ ਦੇ ਹੋਓਗੇ।
ਨਾ ਨਾ ਨਾ ਜੀ, ਸੇਲ ਨੀ ਜੀ ਬ ਜੀਨੂੰ ਚਾਹੀਦੇ ਹੁੰਦੇ ਬ ਤੁਸੀਂ ਲੈ ਜੋ। ਆਪਣੇ ਕੋਲੋਂ ਭਲਾ ਹੋਣਾ ਚਾਹੀਦਾ ਵੀ। ਕਿਸੇ ਦਾ, ਹਨਾ ਵੀ। ਬਈ, ਸਾਨੂੰ ਕੀ ਲੋੜ ਹੋਏ ਬੰਦਾ ਤਾਂ ਕੁਛ ਕਰੇ ਵੀ ਹਨਾ। ਬੀ ਸਾਨੂੰ ਏਨੀ ਕ ਹੈ ਈ ਨੀ ਤੇ ਫਿਰ ਹਨਾ।
ਹਾਂਜੀ।
ਹਾਂਜੀ ਹਾਂਜੀ, ਅੱਛਾ ਅੱਛਾ, ਓਕੇ ਜੀ, ਓਕੇ ਓਕੇ ਜੀ ਓਕੇ ਹਾਂਜੀ ਹਾਂਜੀ ਓਕੇ ਜੀ ਸਤਿ ਸ੍ਰੀ ਕਾਲ ਜੀ।